ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ। ਹੋਰ ਤੁਸੀਂ ਸੁਨਾਓ ਹਾਂਜੀ ਠੀਕ। ਕੀ ਕਰ ਰੇ ਸੀ?
ਬਸ ਕੁਛ ਨੀ ਮੈਂ ਕਯਾ ਤੁਸੀ ਤੇ ਯਾਦ ਕਰਦੇ ਨੀ ਅਸੀਂ ਕਰ ਲਈਏ ਯਾਦ।
ਹਾਂਜੀ ਨਈ-ਨਈ, ਅਸੀਂ ਯਾਦ ਕੀਤਾ ਤਾਂ ਈ ਕੋਲ ਕੀਤਾ।
ਹਾਂ ਅੱਛਾ। ਮੈਂ ਨਾ ਕਰਨੀ ਸੀ ਸਾਡੀ ਨਾ ਕੁੜੀ ਦਾ ਵਿਆਹ ਹੈਗਾ ਵੈ।
ਹਾਂਜੀ-ਹਾਂਜੀ।
ਹਾਂ ਤੇ ਬੱਸ ਥੋੜ੍ਹਾ ਪੁੱਛਣਾ ਸੀ ਮੈਂ ਕਯਾ ਤੁਸੀਂ ਪਹਿਲੇ ਆਪੇ ਕੀਤਾ ਸੀ ਵਿਆਹ ਨਾ। ਬੁਲਾਣਾ ਵਗੈਰਾ ਸਾਰਿਆਂ ਦਾ। ਤੇ ਥੋੜ੍ਹਾ ਪੁੱਛਣਾ ਸੀ ਵੀ ਕੀ ਕੀ ਸਮਾਨ ਜਰੂਰੀ ਹੁੰਦਾ ਹੈਗਾ ਕਿ ਕਿਵੇਂ ਕਰਨਾ ਹੈਗਾ ਵੇ। ਮੈਂ ਕਯਾ ਕਿਥੋਂ ਦੀ ਕਿੱਥੋਂ ਦੀ ਖਰੀਦਦਾਰੀ ਵਗੈਰਾ ਕਰੀਏ ਮੈਂ ਕਯਾ ਚੱਲ ਪੁੱਛਦੀ ਹੈਗੀ ਆ ਤੁਹਾਡੇ ਕੋਲੋਂ।
ਹਾਂਜੀ।
ਕਿ ਸੀ ਖਰੀਦਦਾਰੀ ਤੁਸੀ ਸਾਰੀ ਵਿਆਹ ਦੀ?
ਆਪਾਂ ਕੀਤੀ ਸੀ ਆ ਅੰਮ੍ਰਿਤਸਰ ਦੀ ਕੀਤੀ ਸੀ ਸਾਰੀ।
ਅੱਛਾ-ਅੱਛਾ ਠੀਕ ਐ ਕੱਪੜਾ ਵਗੈਰਾ ਮਤਲਬ ਓਥੇ? ਰੇਟ ਰੂਟ ਠੀਕ ਹੈਗੇ ਓਥੇ?
ਬੋਤ ਅੱਛੀ ਏ ਹਾਂਜੀ। ਓਫਰ ਤੇ ਮਿਲਦੀ ਏ ਓਥੇ ਵਰਾਇਟੀ ਬੋਤ ਅੱਛੀ ਏ ਸੂਟਾਂ ਦੀ ਅਪਨੀ। ਦਾਜ ਦੇਨ ਦੇ, ਹਾਂਜੀ ਬੋਤ ਸੋਣੇ ਸੋਣੇ ਸੂਟ ਹੈਗੇ।
ਹਾਂ ਦਾਜ਼ ਵਿੱਚ ਹੋ ਫਿਰ ਜਿਵੇਂ ਰਿਸ਼ਤੇਦਾਰਾਂ ਦੇ ਵੀ ਅੱਗੇ ਲੈਣੇ। ਦੇਣੇ ਦੇ ਵੀ ਮੈਂ ਕਯਾ ਫਿਰ ਇੱਕੋ ਜਗ੍ਹਾ ਤੂ ਪੁੱਛ ਲਾਂ। ਹਾਂਜੀ-ਹਾਂਜੀ, ਓਈ ਭੂਆ ਵਗੈਰਾ ਹੋਗੇ ਸਾਰੇ। ਤੁਆਨੁ ਪਤਾ ਨਣਾਣਾ ਸਾਰੇ ਪਰਵਾਰ ਦੇ ਹੋਗੇ। ਫੇਰ ਮੈਂ ਕਯਾ ਇੱਕੋ ਜਗ੍ਹਾ ਤੇ ਸਾਡੇ ਤੇ ਨਾ ਏਧਰ ਹੈ ਨੀ ਹੈਗਾ ਏਨਾਂ ਨਾ।
ਹਾਂਜੀ-ਹਾਂਜੀ ਐ ਤੇ ਹੈਗੇ ਚਲੋ ਵਰਾਇਟੀ ਓ ਚੀਜ਼ ਨੀ ਮਿਲਦੀ ਕਿਸੀ ਕਿਸੀ ਸ਼ਹਿਰਾਂ 'ਚ।
ਹਾਂਜੀ ਹਾਂਜੀ ਓਈ ਮੈਂ ਕਯਾ ਉਸ ਸਾਈਡ ਮਤਲਬ ਜਾਦਾ ਪੰਜਾਬ ਸਾਈਡ ਅੱਛਾ ਹੈਗਾ ਮੈਂ ਕਯਾ ਚੱਲ ਹਾਂਜੀ-ਹਾਂਜੀ ਹਾਂਜੀ-ਹਾਂਜੀ ਸਾਡੇ ਉਦੀ ਬਸ ਅਗਲੇ ਮਹੀਨੇ ਹੈਗੀ ਹੈਗੀ ਏ ਤੇ ਬਸ ਹਾਂਜੀ ਤੇ ਮੈਂ ਕਯਾ ਚੱਲ ਪੁੱਛਾ ਤੁਹਾਡੇ ਕੋਲੋਂ ਤੇ ਹੋਰ ਕੀ ਕੀ ਤੁਸੀਂ ਦਿੱਤਾ ਸੀ ਮਤਲਬ ਜਾਦਾ ਜ਼ਰੂਰੀ ਵੀ ਜੇੜਾ ਹੈਗਾ ਸਮਾਨ?
ਤੇ ਹੁਨ ਜੋ ਅਪਨੀ ਇੱਛਾ ਹੁੰਦੀ ਏ ਕੁੜੀ ਨੂੰ ਦੇਨ ਦੀ ਦੀ ਜਿਸ ਤਰ੍ਹਾਂ ਹੁਨ ਕੋਈ ਅਪਨੀ ਅ ਮੇਕਅਪ ਦੀ ਕਿੱਟ ਰੱਖ ਦੇਂਦਾ ਐ ਸੂਟ ਟ ਵਗੈਰਾ ਹੋ ਗਏ ਇੱਕ ਨਾਈਟ ਸੂਟ ਹੋ ਗਿਆ ਬੱਚੇ ਦਾ।
ਅੱਛਾ ਕਿੰਨੇ ਸੂਟ ਕਰਨੇ ਹੁੰਦੇ ਨੇ ਜਦ ਵੀ ਗਿਆ ਅੱਛਾ ਗਿਆਰਾਂ ਕਰਨੇ ਨੇ
ਹਾਂਜੀ ਗਿਆਰਾਂ ਹੁੰਦੇ ਨੇ ਸੂਟ
ਤੇ ਨਾਈਟ ਸੂਟ ਉਹਦੇ ਵਿੱਚ ਹੀ ਹੁੰਦਾ ਕਿ ਅਲੱਗ ਹੁੰਦਾ ਹੈ
ਨਹੀਂ ਨਹੀਂ ਨਈਟ ਸੂਟ ਵਿੱਚ ਹੀ ਹੁੰਦਾ ਗਿਆਰਾਂ ਮਿਲ ਕੇ ਦਸ ਹੁੰਦੇ ਨਾ ਇੱਕ ਨਾਈਟ ਸ਼ੂਟ ਹੋ ਜਾਂਦਾ
ਅੱਛਾ ਅੱਛਾ ਠੀਕ ਹੈ ਹੋਰ ਹੋਰ ਬਾਕੀ ਸਮਾਨ ਵਗੈਰਾ ਜਿ ਹਾਂਜੀ
ਜਿਹੜੇ ਉਹਨਾਂ ਦੇ ਹਸਬੈਂਡ ਉਹਨਾਂ ਦੀ ਦੋ ਅੰਡਰ ਟੀ ਸ਼ਰਟ ਹੁੰਦੀ ਹੈ ਉਹਨਾਂ ਦਾ ਇੱਕ ਜੋ ਉਹ ਹੁੰਦਾ ਇੱਕ ਸੱਸ ਸਹਰੇ ਦਾ ਹੁੰਦਾ ਇੱਕ ਤਾਈ ਸੱਸ ਹੋਵੇ ਤੇ ਉਹਨਾ ਦਾ ਹੁੰਦਾ ਜ ਜ ਜਠਾਨੀ ਹੈ ਤੇ ਜਠਾਨੀ ਦਾ ਸੂਟ ਬਣਦਾ ਹੈ ਜੇਠ ਦਾ ਬਣਦਾ ਪਰਿਵਾਰ ਦੇ ਹਿਸਾਬ ਨਾਲ ਤੁਸੀਂ
ਪਰਿਵਾਰ ਦੇ ਸਾਰੇ ਜਿਵੇਂ ਮਾਮੇ ਵਗੈਰਾ ਹੋ ਗਏ
ਹਾਂਜੀ ਹਾਂਜੀ ਮਾਮਿਆਂ ਦਾ ਤਾਂ ਨੀ ਹੁੰਦਾ ਬਟ ਜਿਹੜੀ ਸਾਡੀ ਕੁੜੀ ਦੀ ਖੁਦ ਫੈਮਿਲੀ ਨਾ ਸਹੁਰੇ ਘਰ ਦੀ ਉਹਨਾਂ ਦਾ ਹੁੰਦਾ ਸਾਰਾ
ਅੱਛਾ ਅੱਛਾ ਬਸ ਉਹਨਾਂ ਦੀ ਪਰਿਵਾਰ ਦੇ ਉਹ ਬਾਕੀ ਆਪਣੀ ਗੁਜਾਇਸ਼
ਹੁੰਦਾ ਮਾਸੀ ਦਾ ਹੁੰਦਾ ਹੈ ਮਾਸੀ ਹੋ ਗਏ ਤਾਈ ਹੋ ਗਈ
ਭੂਆ ਹੋ ਜਾਏ
ਭੂਆ ਹੋ ਗਈ ਇਹਨਾਂ ਦਾ ਹੁੰਦਾ
ਠੀਕ ਹੈ ਬਾਕੀ ਭਾਂਡੇ ਵਗੈਰਾ ਹੋ ਗਏ
ਮਾਮੇ ਤਾਂ ਦੂਰ ਪੈ ਗਏ ਨਾ ਜਿਹੜੇ ਮੇਨ ਆਪਣੇ ਪਰਿਵਾਰ ਉਹਨਾਂ ਦਾ ਬਣਦਾ ਹੈ
ਠੀਕ ਹੈ ਠੀਕ ਹੈ ਹੋਰ ਭ ਭਾਂਡੇ ਭੁੰਡੇ ਹੋ ਗਏ ਸਾਰੇ ਹਨਾ
ਹਾਂਜੀ ਹਾਂਜੀ ਘਰ ਦੇ ਹੋ ਗਏ
ਹਮ
ਹਾਂਜੀ ਹੋਰ ਕੱਲ ਲਈ ਤਿਆਰੀ ਭਾਂਡੇ ਤੁਹਾਡੀ ਉਹ ਵੇ ਜਿਸ ਸ ਬੱਚੇ ਨੂੰ ਜਿਹੜਾ ਗਿਫਟ ਦੇਣਾ ਤੁਹਾਡੇ ਉੱਤੇ ਜਿਸ ਸਾਂ ਬੱਚੇ ਨੂੰ ਜੋ ਦੇਣਾ
ਠੀਕ ਹੈ ਨਹੀਂ ਜਿਵੇਂ ਸਟੀਲ ਦਾ ਭਾਂਡਿਆ ਦਾ ਪੂਰਾ ਸੈੱਟ ਮਿਲਦਾ ਉਹ ਦੇਦੀਏ
ਤੁਸੀ ਦੇ ਸਕਦੇ ਹੋ ਫਿਰ ਆਪਣੀ ਇੱਛਾ ਹੈ ਨਾ ਬੱਚੇ ਨੂੰ ਜੋ ਗਿਫਟ ਦੇਣਾ ਉਹ ਮੰਮਾ ਪਾਪਾ ਦੀ ਇੱਛਾ ਹੁੰਦੀ ਏ। ਜੋ ਗਿਫਟ ਦੇਣੀ ਹੁੰਦੀ ਕੁੜੀਆਂ ਨੂੰ ਹਾਂਜੀ ਨਈ ਮੰਮਾ ਦੇ ਤੇ ਦਿੱਤੇ ਸੀ ਭਾਂਡੇ ਸਟੀਲ ਦੇ ਭਾਂਡੇ ਦਿੱਤੇ ਸੀ ਕੱਚ ਦੀ ਬੋ ਵੀ ਦਿੱਤੀ ਸੀ ਇੱਕ ਟੈਚੀ ਦਿੱਤੀ ਸੀ ਨਾਲ ਕੰਬਲ ਕੰਬਲ ਹੁੰਦੇ ਨੇ ਮਿਲਣੀ ਦੇ ਦੋ ਹਾਂ ਕੰਬਲ ਹੋ ਜਾਂਦੇ ਹਮ
ਤੇ ਹੁਣ ਜਿਵੇਂ ਉਹਨਾਂ ਨੇ ਅੱਠ ਮਿਲਣੀਆਂ ਲਿਖਵਾਈਆਂ ਕਿ ਸਾਰਿਆਂ ਨੂੰ ਕੰਬਲ ਦੇਣੇ ਕਿ ਪੈਸੇ ਵਗੈਰਾ
ਹਾਂਜੀ ਨਹੀਂ ਕੰਬਲ ਦਿਓ ਕੰਬਲ ਦੇ ਦੋ ਪੈਸੇ ਦੀ ਲੋੜ ਹੀ ਨਹੀਂ ਕੰਬਲ ਦੇ ਦੋ ਹਾਂਜੀ ਕੰਬਲ ਹੀ ਚੱਲਦੇ ਆ ਅੱਜ ਕੱਲ੍ਹ
ਠੀਕ ਏ ਸਾਰਿਆਂ ਨੂੰ ਕੰਬਲ ਫੜਾ
ਹਾਂਜੀ ਕੰਬਲ ਫੜਾ ਦੋ ਸਾਰਿਆਂ ਨੂੰ ਹਾਂਜੀ ਕਿੱਥੇ ਹੋਈ ਮੈਰਿਜ ਗੁੜੀਆ ਦੀ
ਬਸ ਇੱਥੇ ਲੋਕਲ ਹੀ ਹੈਗੀ ਆ ਵੈਸੇ ਤੇ
ਚਲੋ ਵਧੀਆ ਜਨਾਨੀਆਂ ਦੀ ਜਿਸ ਤਰ੍ਹਾਂ ਹੁਣ ਅਸੀਂ ਮਿਲਣੀ ਕਰਨ ਆ ਨਾ ਸ ਮਾਮੇ ਨਾਲ ਮਿਲਣੀ ਕਰਾਉਂਦੇ ਮਾਮੇ ਦੇ ਮਾਮੇ ਨਾਲ ਮੁੰਡੇ ਦੇ ਮਾਮਾ ਤਾਂ ਕੁੜੀ ਦਾ ਮਾਮਾ ਫ ਕੰਬਲ ਦੇ ਦੋ ਤੇ ਹਾਂਜੀ ਜੇ ਇਕਲੋਤਾ ਬੇਟਾ ਹੋਵੇ ਕੋਈ ਮਾਮਾ ਇੱਕ ਲੋ ਇੱਕੋ ਹੀ ਜਦੋਂ ਵਧੀਆ ਤੇ ਉਹਨੂੰ ਤੁਹਾਡੀ ਇੱਛੇ ਨਾਲ ਵਧੀਆ ਗਿਫਟ ਦੇ ਸਕਦੇ ਹੋ ਮਾਮਾ ਜੀ ਦਾ
ਅੱਛਾ ਠੀਕ ਹੈ ਠੀਕ ਮਾਮਾ ਸਰੇ ਅੱਛਾ ਜ ਬਾਕੀ ਫਰਨੀਚਰ ਤੇ ਦਿੰਦਾ ਈ ਐ ਬੰਦਾ ਆਪਣੀ ਕੁੜੀਆਂ ਨੂੰ
ਬਾਕੀ ਤੇ ਚਲੋ ਉਹ ਤੁਸੀਂ ਆਪਣੀ ਇੱਛਾ ਵਵੇ ਆਪਣੀ ਗੁੜੀਆਂ ਨੂੰ ਜੋ ਦੇਣਾ ਵਵੇ ਦੇਖੋ ਉਹ ਫਰਨੀਚਰ ਜੋ ਦੇਣਾ ਉਹ ਤੁਹਾਡੀ ਅੱਛਾ ਅਛ ਬੈਡ ਦਿਓ ਅਲਮਾਰੀ ਦਿਓ ਉਹ ਤੁਹਾਡੀ ਇੱਛਾ ਐ ਉਹ ਤੁਹਾਡਾ ਉੱਤਰ ਹੀ ਪੈਣ ਹੁੰਦਾ ਆਪਣੇ ਬੱਚੇ ਨੂੰ ਕਿਹਦੇ ਨਾਲ
ਹਾਂਜੀ ਬਸ ਸਾਡੇ ਤੇ ਵੈਸੇ ਵੀ ਜੋਬ ਕਰਦੀ ਹੈਗੀ ਨਾ ਤੇ ਉਹਦੀ ਬਦਲੀ ਹੋ ਜਾਣੀ ਹੈਗੀ ਦੂਜੇ ਸ਼ਹਿਰ ਚ ਤੇ ਬਸ ਫਿਰ ਉਹ ਕਹਿ ਰਹੇ ਸੀ ਵੀ ਇਹਦੇ ਚ?? ਉਹ ਕੰਪਨੀ ਚ ਲੱਗੀ ਹੋਈ ਹੈਗੀ
ਅੱਛਾ ਅੱਛਾ ਚਲੋ ਵਧੀਆ ਅੱਛੀ ਗੱਲ ਏ ਚਲੋ ਜੋਬ ਕਰਦੀ ਐ ਬਹੁਤ ਅੱਛੀ ਗੱਲ ਏ ਅੱਜ ਕੱਲ ਕੁੜੀਆਂ ਨੂੰ ਕਰਨੀ ਵੀ ਚਾਹੀਦੀ ਦੇਖੋ
ਹਾਂ ਅੱਜ ਕੱਲ੍ਹ ਬਹੁਤ ਜ਼ਰੂਰੀ ਐ
ਹਾਂਜੀ ਅੱਜ ਕੱਲ ਦੇਖੋ ਕੁੜੀਆਂ ਨੂੰ ਦਾਜ ਦੇਣਾ ਵੀ ਜ਼ਰੂਰੀ ਹੈ ਨਾ ਦੀ ਤਾਂ ਉਹਨਾਂ ਤੇ ਤਨ ਹੀ ਮਿਲਦੇ
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈਗਾ ਆਪਣੀ ਚੀਜ਼ ਹੋਏਗੀ ਕੁੜੀਆਂ ਕੋਲ ਹੋਏਗੀ ਤੇ ਕਹਿ ਤੇ ਨੀ ਸਕੇਗੀ ਨਾ ਕਿਸੇ ਨੂੰ ਹਾਂ ਉਹੀ ਤੇ ਹੈ ਨਾਂ
ਮੁੰਡੇ ਝੂਠ ਬੋਲ ਕੇ ਵਿਆਹ ਲੈਂਦੇ ਨੇ ਕਿ ਸਾਨੂੰ ਕੁੱਛ ਨੀ ਚਾਹੀਦਾ ਬਾਅਦ ਚੋਂ ਕੁੜੀ ਨਾਲ ਬੜਾ ਕੁੱਛ ਕਰਦੇ ਨੇ ਮੈਡਮ ਜੀ ਬਹੁਤ ਕੁੱਛ ਕਰਦੇ ਨੇ ਬਹੁਤ ਕੁੱਛ ਤਾਨੇ ਮਾਰਦੇ ਦੇਖੋ ਕੁੜੀਆਂ ਨੂੰ ਆਨੇ ਖਬਰ ਆਈ ਦੀ ਸੀ ਪਤਾ ਨੀ ਕਿਹੜੇ ਪਿੰਡ ਦੀ ਸੀ ਕੁੜੀ ਨੂੰ ਕਹਿੰਦੇ ਦਾਜ ਚ ਆਪਣੇ ਨਾ ਪਾਪਾ ਕੋਲ ਕਾਰ ਮੰਗ ਉਹ ਕਹਿੰਦੀ ਮੈਂ ਨਹੀਂ ਮੰਗਣਾ ਮੈਂ ਨਹੀਂ ਮੰਗਣੀ
ਹਾਂ ਉਹੀ ਤੇ ਬੰਦੇ ਨੂੰ ਆਪਣੇ ਘਰ ਦੀ ਹਾਲਤ ਪਤਾ ਹੁੰਦੀ ਹੈ ਨਾ
ਤੇ ਹਾਂਜੀ ਹਾਂਜੀ ਤੇ ਉਹਦਾ ਹਸਬੈਂਡ ਨਾਲ ਮਿਲ ਕੇ ਉਹਨੂੰ ਮਾਰ ਛੱਡਿਆ ਦੋਨਾਂ ਨੇ ਪਰਿਵਾਰ ਨੇ ਸੋਹੁਰੇ ਪਰਿਵਾਰ ਨੇ ਕੁੜੀ ਨੂੰ ਕਾਰ ਨੀ ਲਈ ਤੇ ਇਨਾ ਬੁਰੀ
ਤੇ ਨੇ ਬਹੁਤ ਦਾਜ ਦਾ ਤੇ ਅੱਜਕੱਲ੍ਹ ਬਹੁਤ ਬੁਰਾ
ਬਹੁਤ ਜਿਆਦਾ ਮੈਡਮ ਜੀ ਬਹੁਤ ਜਿਆਦਾ ਸੱਚੀ ਇਸ ਚੀਜ਼ ਬਹੁਤ ਜ਼ਿਆਦਾ ਚੱਲਦਾ ਪਿਆ ਕੋਈ ਹੈਗੇ ਨੇ ਨਹੀਂ ਲੈਂਦੇ ਕੋਈ ਹੁੰਦੇ ਨਾ ਭੁੱਖੇ ਘਰ ਦੇ ਜਿਹੜੇ
ਹਾਂ ਸਮਣੇ ਕਿਹ ਦੇਣਗੇ ਨਹੀਂ ਚਾਹਿਦਾ ਹੇਗਾ ਕੁੱਛ ਹਾਂ ਨਹੀਂ ਚਾਹੀਦਾ ਹੇਗਾ ਕੁੱਛ ਪਰ ਫੇਰ ਸਬ ਕੁੱਛ ਲੈ ਲੈਂਦੇ ਨੇ ਸਹੀ ਗੱਲ ਹੈ
ਲੈਂਦੇ ਹੁਣ ਸਾਡੇ ਪਰਿਵਾਰ ਵਿੱਚ ਇੱਕ ਗੁੜੀਆਂ ਦਾ ਵਿਆਹ ਆਇਆ ਉਹਨਾਂ ਨੂੰ ਕਹਿੰਦੇ ਅਸੀ ਨਾ ਕੁੜੀ ਕੁੜੀ ਲੈਣੀ ਹੈ ਤੇ ਉਹ ਲੈ ਗਏ ਉਹਦੇ ਭੂਆ ਨੇ ਵਿਆਹ ਕਰਾਇਆ ਖੁਸ਼ੀ ਖੁਸ਼ੀ ਲੈਗੇ ਪਤਾ ਚੱਲਿਆ ਕੁੜੀ ਨੂੰ ਮਾਰਦਾ ਬੜਾ ਆਦਮੀ ਤਾਨੇ ਬੜਾ ਮਾਰਦਾ ਤੇਰੇ ਪਿਉ ਨੇ ਕੀ ਦਿੱਤਾ ਤੇਰੇ ਇਹ ਨੇ ਕੀ ਦਿੱਤਾ
ਹਾਂ ਕੁੜੀਆਂ ਵਿਚਾਰੀਆਂ ਕਈ ਕੁੜੀਆਂ ਤੇ ਵਿਚਾਰੀਆਂ ਦੱਸਦੀਆਂ ਵੀ ਨੀ ਭਰਾ ਦੇ ਸੌਰੇ ਵੀ ਤੰਗ ਕਰਦੇ ਹੈਗੇ ਨੇ।
ਪਤਾ ਲੱਗਦਾ ਦੇਖੋ।
ਹਾਂ ਕੁੜੀਆਂ ਵਿਚਾਰੀਆਂ ਇੱਜਤ ਰੱਖਦੀ ਐ ਵੀ ਮਾਂ-ਪਿਓ ਪਰੇਸ਼ਾਨ ਹੋ ਜਾਨਗੇ। ਹਾਂ ਤੰਗ ਹੋ ਜਾਨਗੇ ਔਰ ਦੁਖੀ ਹੋ ਜਾਨਗੇ ਮਾਂ ਪਿਓ।
ਮਾਂ ਪਿਓ ਦੁਖੀ ਹੋ ਜਾਏਂਗੇ ਸਾਡੇ ਮਾਂ ਓਨਾਂ ਨੇ ਬੜਾ ਪੈਸਾ ਲਾ ਕੇ ਸਾਨੂੰ ਵਿਆਏਐ ਪੜ੍ਹਾਇਐ।
ਐ ਨੀ ਦੇਖਦੇ ਵੀ ਹਾਂ ਓਈ ਤੇ ਲੈਨ ਵਾਲੇ ਨੀ ਸੋਚਦੇ ਨਾ ਵੀ ਕਿਵੇਂ ਮਾਂ ਪਿਓ ਨੇ ਕੀਤਾ ਵਿਆਹ ਕਿਵੇਂ ਕੀਤਾ ਹੈਗਾ ਹੈ। ਆਪਨੀ ਗੁੰਜਾਇਸ਼ ਤੋਂ ਜ਼ਾਦਾ ਈ ਦੱਸਦੈ।
ਹਾਂਜੀ।
ਹਰ ਕੋਈ ਦੇਖੋ ਆਪਨੀ ਗੁੰਜਾਇਸ਼ ਤੋ ਜ਼ਾਦਾ ਈ ਦਿੰਦਾ ਆਪਨੀ ਧੀਆਂ ਨੂੰ ਘੱਟ ਨੀ ਦਿੰਦਾ ਹੈਗਾ।
ਜੀ ਹਾਂਜੀ।
ਏਆਂ।
ਦਾਜ ਦਾ ਤਾਂ ਹੁਨ ਜਾਦਾ ਈ ਚੱਲਨ ਲੱਗ ਗੇਆ, ਬਹੁ ਜ਼ਾਦਾ ਈ ਚੱਲਨ ਲੱਗ ਗੇਆ। ਦੇਖੋ ਛੋਟੇ-ਛੋਟੇ ਪਿੰਡਾਂ ਚ ਈ ਚੱਲਨ ਲੱਗ ਗੇਆ ਐ, ਵਾਇਰਲ ਹੋ ਜਾਂਦੀ ਐ ਵੀਡੀਓ ਅੱਜ ਅੱਜ-ਕੱਲ ਦੇਖੋ ਕੀ ਕਰ ਰਏ ਨੂੰਆਂ
ਹਾਂ ਅੱਜ-ਕੱਲ ਤੇ ਮਿੰਟ ਵਿਚ ਆ ਜਾਂਦੀ ਹੈਗੀ ਹੈਗੀ ਐ ਫੇਸਬੁੱਕ ਵਗੈਰਾ ਤੇ। ਇਸ ਨਾਲ ਕੁਛ ਤਾਂ ਵੀ ਨੀ ਡਰਦੇ ਲੋਕੀ, ਵੀ ਸਾਡੀ ਬੇਜ਼ਤੀ ਹੋਊ। ਵੀ ਹੈਗੀ ਐ ਹਾਂ।
ਓਹੀ ਤੇ, ਵੈਸੇ ਤੇ ਬਨ ਵੀ ਬੰਨਨਾ ਚਾਈਦੈ। ਪਰ ਦੇਖੋ ਦੇਨਾ ਈ ਜ਼ਰੂਰ ਚਾਈਦਾ ਵੀ ਕੁੜੀ ਨੂੰ ਕੱਲ ਨੂੰ ਕੋਈ ਓਨੂੰ ਤਾਨਾ ਤੂੰਨਾ ਮਾਰ ਸਕੇ ਨਾ।
ਸਈ ਗੱਲ ਏ ਮੈਡਮ ਜੀ ਸਈ ਗੱਲ ਏ ਤੁਆਡੀ।
ਮੰਮੀ ਪਾਪਾ ਨੂੰ ਸਭ ਕੁਛ ਦਿੱਤਾ ਸੀ ਭਾਂਡੇ ਵਗੈਰਾ ਫਰਨੀਚਰ ਸਭ ਹਰ ਚੀਜ਼ ਦਿੱਤੀ ਦਿਤਾ ਸੀ ਵੀ ਕਾਂਲੂੰ ਕੋਈ ਕਏ ਨਾ ਹਾਂ।
ਸੋਰੇ ਪਰਿਵਾਰ ਵਾਲੇ ਬਸ ਕੁੜੀਆਂ ਨੂੰ ਤਾਨੇ ਮਾਰਦੇ ਨੇ ਨਾ ਦਿਓ ਨਾ।
ਹਾਂ ਬਿਲਕੁਲ ਸਈ ਗੱਲ ਏ ਤੁਆਡੀ।
ਕੁਛ ਹੋਵੇ ਨਾ ਮੁੰਡਾ ਕੁਛ ਲਿਆਵੀ ਨਾ।
ਹਾਂ ਚੈ ਕਮਾਂਦਾ ਵੀ ਨਾ ਹੋਵੇ ਮੁੰਡਾ ਹੈਂ ਨਾ ਐ ਤਾਂ ਦੱਸ ਹਾਂ ਤੇ ਹੁਨ ਸਾਡੇ ਕੁੜੀ ਦੀ ਸੱਸ ਕੈਂਦੀ ਨਾ ਕੁਛ ਨੀ ਦੇਣਾ ਕੁਛ ਨੀ ਮੈਂ ਕਿਆ ਅਸੀਂ ਤੇ ਦਵਾਂ ਮਤਲਬ ਤੁਸੀਂ ਮੰਨ ਵਿਚ ਓਨਾਂ ਨੂੰ ਤੇ ਨੀ ਕਿਆ ਮੈਂ ਕਿਆ ਵੀ ਜੋ ਹੈਗਾ ਸਾਡੇ ਕੈਂਦੇ ਨਈਂ-ਨਈਂ ਸਾਡੇ ਘਰ ਸਭ ਕੁੱਛ ਐ, ਤੇ ਮੈਂ ਕਿਆ ਨਈਂ ਅਸੀਂ ਤੇ ਦਆਂਗੇ ਆਪਨੀ ਧੀ ਨੂੰ, ਬਈ ਕਾਂਲੂੰ ਦੇਨਾ ਈ ਦੇਨਾ ਹੈਗਾ ਅਸੀਂ ਤਾਂ ਆਪਨੀ ਧੀ ਨੂੰ, ਹਾਂ। ਕਲ ਨੂੰ ਸਾਡੀ ਧੀ ਨੂੰ ਕਆਂਗੇ ਤੇ
ਸਈ ਗੱਲ ਐ। ਦੇਖੋ ਅੱਜ ਕੱਲ ਸਮਝਦੇ ਨੀ ਐ ਸੋਰੇ ਪਰਿਵਾਰ ਵਾਲੇ ਕੋਈ ਹੈਗੇ ਵੀ ਜੇੜੇ ਵਿਚਾਰੇ ਨਈ ਲੈਂਦੇ ਕੋਈ ਹੈਗੇ ਨੇ। ਤਾਨੇ ਮਾਰਦੇ ਨੇ ਐ ਜੇੜੇ ਛੋਟੇ ਘਰਾਂ ਦੇ ਜ਼ਾਦਾ ਭੁੱਖੇ ਹੁੰਦੇ ਨੇ।
ਹਾਂਜੀ-ਹਾਂਜੀ ਬਸ ਓ ਜ਼ਾਦਾ ਮਿਲ ਜਾਏ ਨਾ ਦੇਖਦੇ ਘਰ ਬਾਰ ਫੇਰ ਲਾਲਚ ਆ ਜਾਂਦਾ ਏਨ੍ਹਾਂ ਨੂੰ।
ਭਾਵੇ ਆਪ ਨੂੰਹ ਨੂੰ ਪਾਏ ਕੰਨਾਂ ਦੇ ਵੀ ਨਾ ਪਾਵੇ ਸੋਨਾ ਵੀ ਨਾ ਦੇਵੇ ਬਸ ਓ ਮਾਂ ਪ ਮਤਲਬ ਘਰੋਂ ਲਿਆਵੇ।
ਸਈ ਗੱਲ ਐ।
ਏਨੂੰ ਜਲੀਲ
ਕ ਦਿਨ ਤਿਆਰ ਏ ਇਕ ਤਾਂ। ਹਾਂ ਸਾਡੇ ਪੜੋਸੀ ਚ ਇੱਕ ਹੈਗੀ ਸੀ। ਤੇ ਉਹ ਆਪਣੀ ਨੂੰਮਾਈਸ਼ ਲਾਂਦੀ ਰਹਿੰਦੀ ਸੀ।
ਮੇਰੀ ਮੈਂਮ ਮੇਰੀ ਵੀ ਦੂਜੀ ਮੈ, ਮੇਰੀ ਵੀ ਦੂਜੀ ਮੈਰਿਜ ਹੋਈ ਏ। ਮੇਰੇ ਨਾਲ ਪਹਿਲੇ ਬਹੁਤ ਬੁਰਾ ਹੋਇਆ। ਪਹਿਲੀ ਮੈਰੀਜ ਜੀ ਜੀ, ਮੇਰੇ ਪਾਪਾ ਨੇ ਮੈਨੂੰ ਵਿਆਹ ਦਿੱਤਾ, ਤੇ ਮੇਰੇ ਪਾਪਾ ਨੂੰ ਪਹਿਲਾ ਨੀ ਸੀ। ਕੁੜੀ- ਕੁੜੀ ਲੈ ਗੇ ਮੈਨੂੰ ਬੜਾ ਤੰਗ ਕੀਤਾ ਮੇਰੇ ਹਸਬੈਂਡ ਬੜਾ ਮਾਰਦਾ ਹੁੰਦਾ ਸੀ। ਮੇਰੀ ਲਾਸ਼ਾਂ ਪੈ ਗਈ ਸੀ। ਮੈਂ ਹੁਣ ਦੂਜਾ ਵਿਆਹ ਕੀਤਾ। ਮੈਨੂੰ ਬਹੁਤ ਸੌਖੀ ਹੁਣ ਮੈ। ਉਹ ਸੋਹੁਰੇ ਪਰਿਵਾਰ ਵਾਲੇ ਟੋਚਰ ਬੜੇ ਕਰਦੇ ਹੁੰਦੇ ਸੀ।
ਅੱਛਾ।
ਦਾਜ ਵਾਸਤੇ। ਮੇਰੀ ਨਿੱਕੀ ਜੀ ਗੁੜੀਆਂ ਹੋਦੀ ਸੀ। ਸੱਤ ਹਾਂਜੀ ਹਾਂਜੀ। ਓਕੇ। ਹਾਂਜੀ ਹਾਂਜੀ। ਸਸ ਸ਼੍ਰੀ ਕਾਲ।